ਹਾਂ
ਬਸ ਠੀਕ- ਠਾਕ ਅ ਵਧੀਆ, ਤੁਸੀਂ ਦੱਸੋ
ਵਧੀਆ ਜੀ, ਹੋਰ ਫੇਰ ਵਰਿੰਦਾਵਨ ਦਾ ਕੀ ਪ੍ਰੋਗਰਾਮ ਐ।
ਵਰਿਦਾਵਨ ਦਾ ਸਾਨੂ ਕੁਛ ਨੀ ਪਤਾ ਹੈਗਾ।
ਚਲੋ ਜਦੋਂ ਗਏ ਸੀਗੇ ਤੁਸੀਂ ਉਦੋਂ ਦੀ ਗੱਲ ਕੋਈ ਦੱਸ ਦੋ
ਉਦੋਂ ਦੀ ਉਦੋਂ ਤਾਂ ਬਹੁਤ ਵਧੀਆ ਇੰਜੋਏ ਕਰੇ, ਇੰਜੋਏ ਕੀ ਕਰੇ ਦਰਸ਼ਨ ਕਰੇ ਜਾਣੀ ਬਹੁਤ ਵਧੀਆ, ਜਦੋਂ ਗਏ ਸੀ ਅੱਗੇ ਬਹੁਤ ਖੁੱਲ੍ਹੇ ਡੁੇ ਸੋਹਣੇ ਦਰਸ਼ਨ ਹੋਏ ਸੀਗੇ।
ਹਾਂਜੀ ਗੇਟ ਨੰਬਰ ਦੋ ਦੇ ਚਲੋ ਵਧੀਆ ਦਰਸ਼ਨ ਹੋ ਗਏ ਸੀਗੇ, ਦੋ- ਤਿੰਨ ਲਾਈਨਾਂ ਲੱਗੀਆਂ ਸੀ ਹਨਾ ਜੀ।
ਆ ਇਹਦੇ ਐਤੀ ਤਾਂ ਲੈਨਾਂ ਇਨੀਆਂ ਨੀ ਸੀ ਲੱਗੀਆਂ ਠੀਕ ਸੀਗਾ। ਅਰਾਮ ਚਲ, ਜਦੋਂ ਪਹਿਲਾਂ ਗਏ ਸੀ ਨਾ ਉਹਦੇ ਵਿੱਚ ਤਾਂ ਬਹੁਤ ਭੀੜ- ਭੜੱਕਾ ਸੀਗਾ। ਤੇ ਉੱਥੇ ਤਾਂ ਦਰਸ਼ਨ ਵੀ ਹਾਂ ਉਦੋਂ ਦਰਸ਼ਨ ਵੀ ਨਹੀ ਹੋਏ ਸੀਗੇ। ਤੇ ਦੂਜੇ ਮੇਰੇ ਨਾਲ ਜਿਹੜੇ ਸੀ ਉਹਨਾਂ ਦੇ ਤਾਂ ਵਧੀਆ ਹੋ ਗਏ ਸੀਗੇ। ਮੇਰੇ ਤੇ ਬੇਟੇ ਦੇ ਦੋਨਾਂ ਦੇ ਨੀ ਸੀ ਕੋਈ ਦਰਸ਼ਨ, ਅਸੀਂ ਬਸ ਅ ਜਾਣਾ ਸੀ ਅੱਗੇ ਨੂੰ ਪੁਲਿਸ ਵਾਲਿਆਂ ਨੇ ਉਓਦੋਂ ਨੂੰ ਕੱਢਤਾ ਅਸੀ ਬਾਹਰ ਨੂੰ ਨਿਕਲ ਗੇ। ਤਾਂ ਦਰਸ਼ਨਕਾਰੀ ਨਹੀਂ ਹੋਏ, ਪਰ ਇਹ ਜਦੋਂ ਗਏ ਸੀਗੇ, ਸਾਲ ਤੋਂ ਪਹਿਲਾਂ ਜਦੋਂ ਗਏ ਸੀਗੇ। ਤੇ ਉਦੋਂ ਤਾਂ ਉਦੋਂ ਤਾਂ ਬਹੁਤ ਸੋਹਣੇ ਦਰਸ਼ਨ ਹੋਏ ਆ। ਦਾ ਭੀੜ ਵੀ ਇੰਨੀ ਨੀ ਸੀਗੀ, ਉਦੋਂ ਗੁਰੂ ਜੀ ਦੇ ਉਹ ਪਿਛਲੀ ਵਾਰ ਕਰਕੇ ਆਏ ਸੀ ਐਕਤੀ ਨੀ ਕਰਕੇ ਆਏ।
ਹ ਹਾਂ ਐਟੇ ਸੀ ਕਰਕੇ ਆਏ, ਇਸ ਬਾਰ ਤਾਂ ਨੀਂਦ ਨੇ ਘੇਰੀ ਪਾ ਲਈ।
ਤੇ ਨੀਂਦ ਨੇ ਤਾਂ ਜਿਹੜੀ ਨੀਂਦ ਨੇ ਵੀ ਝੜੀ ਪਾਈ ਸੀ ਅ ਪਰ ਐਤਕੀ ਨਾ ਥੱਕ ਬਹੁਤਾ ਗਏ ਸੀ, ਜਿਹੜਾ ਆਪਾਂ ਸਾਹ ਆਪਾਂ ਉਹ ਸਾਰੇ ਦਰਸ਼ਨ ਜਿਹੜੇ ਕਰੇ ਸੀ ਤੁਰਕੀ ਤਾਂ ਕਰੇ ਸੀਗੇ।
ਸਾਰੇ ਤੁਰ ਕੇ ਪਹਿਲਾਂ ਬਗਕੇ ਬਿਆਰੀ ਜੀ। ਗਏ, ਬਾਂਕੇ ਬਿਆਰੀ ਤੋਂ ਫਿਰ ਹਾਂ ਰਾਧਾ ਵੱਲਭ ਜੀ ਚਲੇ ਗਏ ਸੀਗੇ।
ਦਰਜੀ ਦੇ ਵੀ ਆਪਾਂ ਜ ਜਿਹੜੇ
ਹਾਂ ਦਮੋਦਰ ਜੀ ਦੇ ਵੀ ਗਏ ਸੀ ਉੱਥੇ ਵੀ ਤੁਰਕੇ ਗਏ ਸੀਗੇ, ਫਿਰ ਯਮੁਨਾ ਜੀ ਆ ਗਏ।
ਸਾਰੇ ਹਾਂ ਫੇਰ ਉਹ ਸਾਰਾ ਆਪਾਂ ਤੁਰ ਕੇ ਈ ਗਏ ਆ। ਆਪਣੇ ਇੱਕ ਜਿਹੜਾ ਫੇਰ ਰੂਮ ਲਿਆ ਹੋਇਆ ਸੀਗਾ ਉੱਥੇ ਤੱਕ ਸਾਰਾ, ਤੁਰ ਕੇ ਹੀ ਆਏ ਗਏ ਸੀਗੇ ਫੇਰ ਥੱਕ ਬੋਤ ਗਏ ਸੀ। ਬੀ ਆਪਾਂ ਨੂੰ ਫੇਰ ਪਾਣੀ, ਤਾਂ ਡੇਢ ਆਰਾਮ ਕਰਕੇ ਫੇਰ ਆਪਾਂ ਉੱਧਰ ਵੀ ਤਾਂ ਚਲੇ ਗਏ ਸੀ ਪ੍ਰੇਮ ਮੰਦਰ ਵੱਲ।
ਹਾਂ ਫੇਰ ਪ੍ਰੇਮ ਮੰਦਿਰ ਚਲੇ ਗਿਆਂ। ਅਗਰਵਾਲ ਧਰਮਸ਼ਾਲਾ ਉੱਥੇ ਆਪਾਂ ਫੇਰ ਪ੍ਰਸ਼ਾਦਾ ਛੱਕਿਆ ਸੀ।
ਹਾਂ ਤੇ ਉਹ ਪ੍ਰੇਮ ਮੰਦਿਰ ਚ ਵੀ ਕਿੰਨਾ ਤੱਕ ਗਏ ਸੀ ਆਪਾਂ ਨੂੰ ਰਾਤ,
ਪ੍ਰੇਮ ਮੰੰਦਰ ਤਾਂ- ਫੇਰ ਉਹ ਐਨ ਇੱਕ ਮੈਂ ਕਿਹਾ ਦੋ ਤਿੰਨ ਕਿਲੋਮੀਟਰ ਦੇ ਵਿੱਚ ਘੁੰਮਦਾ ਵਾਂ ਸਾਰਾ।
ਹਾਂ ਓ ਕਾਫੀ ਬੜਾ ਸੀਗਾ ਉਹ।
ਫੀ ਬੜਾ ਸੀਗਾ ਥ-
ਕਿਉਂਕਿ ਥੱਕ ਗਏ, ਕਿਉਂਕਿ ਆਪਣੀ ਜਿਹੜੀ ਦੁਪਹਿਰੇ ਵੀ ਰੈਸਟ ਬੋਤੀ ਨਹੀਂ ਸੀ ਹੋਈ ਨਾ।
ਦੁਪਹਿਰੇ ਵੀ ਰੈਸਟ ਨਹੀਂ ਹੋਈ ਸਵੇਰੇ ਸਾਜਰੇ ਤੇ ਉੱਠੇ ਹੋਏ ਸੀ ਚਾਹ ਦੇ ਸਿਰ ਤੇ ਬੈਠੇ ਸੀ।
ਜਰੇ ਸਾਜਰੇ ਤਾਂ ਉੱਠੇ ਹੋਏ ਸੀ ਆਪਾਂ ਪਹੁੰਚੇ ਕਦੋਂ ਏ। ਸਜਰੇ ਕਿੱਥੇ ਉੱਠੇ ਹੋਏ ਸੀਗੇ, ਆਪਾਂ ਛੇ ਵਜੇ ਤ- ਪਹੁੰਚੇ ਹਾਂ ਉੱਥੇ ਸਾਢੇ ਪੰਜ-ਛੇ ਵਜੇ, ਜਦ ਆਪਾਂ ਪਾਂ- ਹਾਂ ਅੱਧਾ ਘੰਟਾ ਕਿਉਂਕਿ ਸਾਰੀ ਰਾਤ ਟ੍ਰੇਨ ' ਚ ਜਾਗਦੇ ਰਹੇ। ਤੇ ਫੇਰ ਘੰਟਾ ਕੁ ਰੈਸਟ ਕਰਕੇ ਚਾਹਾਂ- ਚੂਹਾਂ ਪੀ ਕੇ ਫੇਰ ਆਪਾਂ, ਸਾਰੇ ਦਰਸ਼ਨ ਕਰਨ ਚਲੇ ਗਏ ਸੀ ਉਹ ਵੀ ਤੁਰ ਕੇ, ਸਾਰੇ ਕੀਤੇ ਦਰਸ਼ਨ। ਫੇਰ ਪ੍ਰੇਮ ਮੰਦਰਿਰ ਗਏ, ਉਹ ਵੀ ਤੁਰ ਕੇ ਗਏ ਫੇਰ- ਥਕਾਵੜ ਬੋਤ ਜ਼ਾਦਾ ਹੋ ਗਈ ਸੀ ਇਸ ਕਰਕੇ ਉੱਠਿਆ ਨੀ ਗਿਆ।
ਥਕਾਵਟ ਹੀ ਬੋਤ ਜਾਦਾ ਹੋ ਗਈ ਸੀ।
ਹਾਂ- ਹਾਂ ਇੱਕ ਵਾਰ ਉੱਠੇ ਵੀ ਸੀਗੇ। ਪਰ ਫੇਰ ਉੱਠ ਕੇ ਦੁਬਾਰਾ ਪੈ ਗਏ ਸੀ ਕੋਈ ਉੱਠਿਆ ਨੀ ਗਾ, ਮੈਂ- ਕੀ ਤਾਂ ਸੀ ਵੀ ਉੱਠ ਕੇ ਆਵਾਜ਼ਾਂ ਮਾਰੀਆਂ ਸੀ ਮੈਂ ਕਿਹਾ ਜਾਣਾ- ਜਾਣਾ ਵੀ- ਵੀ ਨੀ ਬੋਲਿਆ ਹੈਗਾ, ਫੇਰ ਮੈਂ ਵੀ ਪੈ ਗਈ ਮੈਂ ਕਿਹਾ ਚੱਲ ਹੁਣ ਕਿਸੇ ਨੇ ਜਾਣਾ ਨੀ ਹੋਣਾ। ਫੇਰ ਮੈਂ, ਨਹੀਂ ਹਲੇ ਨਹੀਂ ਦਿੰਦੇ ਹੈਗੇ।
ਥੱਲੇ ਵੱਧਦੇ ਕਿਤੇ ਹੈ।
ਹਾਂ ਹਲੇੇ ਉਹਨਾਂ ਨੇ ਕਾਂਤਵਾਸ ਕਰਿਆ ਹੋਇਆ। ਇਹ ਨੀ ਪਤਾ ਵੀ ਸ਼ੁਰੂ ਹੋ ਗਈ ਕਿ ਨਹੀਂ ਹੋ ਗਏ ਵਿੱਚ ਜੇ ਤਾਂ ਕਰਿਆ ਹੋਇਆ ਸੀ ਉਹਨਾਂ ਨੇ। ਯਮੁਨਾ ਦੇ ਕਿਨਾਰੇ ਬੈਠੇ ਸੀ, ਹਾਂ ਯਮੁਨਾ ਕਿਨਾਰੇ। ਹਾਂ ਫੇਰ ਮਲਬ ਗਰਮੀ ਬਹੋਤ ਸੀ, ਉਹ ਵੀ ਤਾਂ। ਬਾਬਾ ਸੋਚਦੇ ਹੋ ਨੇ ਇਨੀ ਗਰਮੀ ਚ ਲੋਕੀ ਖੜੇ ਰਹਿੰਦੇ ਆ, ਹਨਾ। ਦਰਸ਼ਨ ਕਰਨ ਨੂੰ ਸਵੇਰੇ- ਸਵੇਰੇ ਕਿੰਨਾ।
ਨਾਲੇ ਛੋਟੇ- ਛੋਟੇ ਜਵਾਕ ਲੈ ਕੇ ਗਏ ਹੋਏ ਹੁੰਦੇ ਨੇ ਉਹਨਾਂ ਦਾ ਵੀ ਦੇਖਣਾ ਉਹ ਨੇ।
ਹਾਂ- ਹਾਂ, ਹਾਂ। ਉਹੀ ਤਾਂ, ਚਲੋ ਜੇ ਫੇਰ ਪ੍ਰੋਗਰਾਮ ਬਣਿਆ ਕਦੀ। ਉਹਨਾਂ ਨੇ ਚਾਹਿਆ ਤਾਂ। ਆਪਣੀ ਮਰਜ਼ੀ ਤਾਂ ਕੋਈ ਹੁੰਦੀ ਨੀ ਜੇ ਉਹਨਾਂ ਨੇ।
ਉਹ ਤਾਂ ਉਹਨਾ ਨੂੰ ਹੀ ਪਤਾ ਵੀ ਜੇ ਦਰਸ਼ਨ ਕਰਾਣੇ ਏ ਕਿ ਨਹੀਂ ਕਰਾਣੇ।
ਹੂੰ। ਤੇ ਰੋਣਗੇ ਜਾਣ ਦਾ ਵੀ ਉਹੀ ਦੇਖਣਗੇ ਵ ਜਾਣਾ ਕਿਵੇਂ ਜਾਣਾ।
ਉੱਥੇ ਬਰਸਾਨਾ ਜੀ ਬੜੇ ਵਧੀਆ ਦਰਸ਼ਨ ਹੋਏ ਸੀਗੇ।
ਹਾਂ ਪਰ ਇਸ। ਆਹੋ ਪਿਛਲੀ ਵਾਰ ਹੋਏ ਸੀ ਬਰਸਾਨਾ, ਐਤਕੀਂ ਤਾਂ ਗਏ ਨੀ ਆਪਾਂ ਬਰਸਾਨਾ ਜੀ।
ਪਿਛਲੀ ਵਾਰ ਦੀ ਓ ਗੱਲ ਕੱਰ ਰੇਆ।
ਹਾਂ, ਓ ਤਾਂ ਬੋ ਸ।
ਅੋਰ ਦਰਸ਼ਨ ਬੜੇ ਪੇਆਰੇ ਹੋਏ ਸੀਗੇ ਉੱਪਰ ਗਏ ਰਾਮ ਨਾਲ ਨੀਚੇ ਤੋ ਪੋੜੀਆਂ ਚੜਪੇ, ਪੋੜੀਆਂ ਚੜ ਕੇ ਤੇ ਓ ਸਾਮਣੇ ਦੇਖਿਆ ਰਾਧਾ ਰਾਣੀ ਜੀ ਨੂੰ। ਓਥੇ ਹੂੰ ਬੱਸ ਦਮਾਗ ਮੁਰਸ਼ਿਦ ਹੋ ਗੇਆ ਸੀ।
ਹਾਂ ਭੀੜ ਤਾਂ ਜਮਾ ਈ ਨੀ ਸੀਗੀ ਓਥੇ।
ਉਹੀ ਤਾਂ ਗੱਲ ੲੈ
ਸਾਡੇ ਦਰਸ਼ਨ ਬੋ ਸੋਣੇ ਹੋਏ ਸੀਗੇ। ਫੇਰ ਓਥੇ ਨਿਧੀ ਵਾਣ ਗੇਸੀਗੇ, ਉੱਥੇ ਕਿੱਡੇ ਵਧੀਆ ਦਰਸ਼
ਨਿਧੀਵਣ ਤਾਂ ਬੋਤ ਵਧੀਆ ਡੀ ਜੇ ਲੱਗੇਆ ਸੀਗਾ ਓਥੇ ਭਜਨ ਚੱਲ ਰੇ ਸੀ।
ਇਸ ਵਾਰ ਓ ਓਤੇ। ਇਸ ਵਾਰ ਤਾਂ ਉੱਥੇ ਓ, ਕੰਮ ਚੱਲ ਰੇਆ ਸੀਗਾ।
ਹਾਂ, ਥੋੜਾ ਕੰਮ ਚੱਲ ਰੇਆ, ਵਰਕਿੰਗ ਕੱਰਕੇ ਓ ਬੰਦ ਕੀਤਾ ਹੋਆ ਸੀਗਾ।
ਤਾਂ
ਫੇਰ ਉਸ ਤੋਂ ਬਾਅਦ ਆਪਾਂ ਗੋਵਰਧਨ ਪਰਕਰਮਾਐ ਕਰਨ ਗਏ।
ਹਾਂ, ਕਰੀ ਪਰਿਕਰਮਾ ਕਰੀ।
ਜਦੋਂ ਅਪਾਂ ਸਟਾਟਿੰਗ ਚ ਕੀਤੀ। ਪੈਲਾ ਓਥੇ ਚਰਨਾ ਦੇ ਦਰਸ਼ਨ ਕੀਤੇ ਅਪਾ ਓਥੇ ਮੱਥਾ ਟੇਕੇਆ। ਫੇਰ ਉਸ ਤੋਂ ਬਾਅਦ ਥੋੜਾ, ਜੇੜੇ ਅੰਦਰ ਗੇਟ ਦੇ ਅੰਦਰ ਵੜਦੇ ਈ ਪੈਲਾ ਚਰਨ ਆਦੇ ਨੇ।
ਹਾਂ, ਹਾਂ, ਹਾਂ, ਹਾਂ।
ਕੀਤੇ ਫੇਰ ਉਸ ਤੋਂ ਬਾਅਦ ਅੱਗੇ ਲੰਘ ਗੇ। ਅੱਗੇ ਜਾ ਕੇ, ਬੜੇ ਕਿਲੋਮੀਟਰ ਤੋਂ ਬਾਅਦ ਫੇਰ ਮੰਦਰ ਆਦਾ ਜਿੱਥੇ ਕ੍ਰਿਸ਼ਨ ਜੀ ਨੇ- ਪਹਾੜ ਚੱਕੇਆ ਸੀਗਾ ਚੀਚੀ ਉਗਲੀ ਤੇ। ਓਥੇ ਜਲੇਬੀਆ ਕਿੰਨੀਆ ਸਵਾਦ ਸੀ।
ਓ ਅਏ ਓਹੀ ਤਾ ਆਓ ਉੱਥੇ ਤਾਂ ਮੱਥਾ ਟੇਕਣਾ ਹੁੰਦਾ ਆਪਾਂ ਪੈਲੀ ਪਰਕਰਮਾ ਤੇ ਜਾ ਕੇ। ਜਦੋਂ ਅਪਣੀ ਪਰਕਰਮਾ ਕਰੋ ਓਥੋ ਵਾਪਸੀ ਦੀ ਪਰਕਰਮਾ ਸ਼ੁਰੂ ਹੋ ਜਾਂਦੀ ੲੈ ਨਾ। ਵਾਪਸੀ ਆਣ ਦੀ। ਓਥੇ ਤਾਂ ਮੇਨ ਜਾ ਕੇ ਮੱਥਾ ਟੇਕਣਾ ਹੁੰਦਾ ਓਹੀ ਤਾਂ ਹੈ ਗਵਰਧਨ। ਪਰਬਤ ਜੇੜਾ ਚੱਕੇਆ ਸੀ ਓਨਾ ਨੇ ਉਗਲੀ ਤੇ।
ਹਾਂ, ਓਈ ਗੱਲ ੲੈ ਨਾ
ਓ, ਜਿੱਥੇ ਘੜਾ ਫੁੱਟ ਦਾ ਆਪਣੇ ਆਪ ਪ੍ਰਸ਼ਾਦ ਦਾ ਓਥੇ ਘੜਾ ਫੁੱਟ ਦਾ ਤਾਨੂੰ ਪਤਾ? ਹਾਂ ਜੋ ਉੱਥੇ ਦੋ ਘੜੇ ਰੱਖਦੇ ਪਰਸ਼ਾਦ ਅਪਣੇ ਆਪ ਜਾਦੇ ਐ, ਭੋਗ ਲੱਗਦਾ ਫੇਰ ਓਥੇ
ਕੜਾ ਰੱਖੇਆ ਸੀਗਾ, ਤੇ ਆਪਣੇ ਆਪ ਈ ਓ ਫੋ
ਹਾਂ ਟੁੱਟ ਯਾਦਾ ਹਾਂ, ਓਏ ਏਕ ਬਰਾਤ ਵੀ ਹੈਈ ਸੀ ਓਥੇ ਯਾਦ ਆ
ਆ ਪਤਾ ਨੀ ਕਿਦੀ ਬਰਾਤ ਸੀ ਗੀ।
ਕਿਸੇ ਮੁੰਡੇ ਦੀ ਬਰਾਤ ਸੀ ਕੋਈ ਵੇਆ ਸੀਗਾ ਕਿਸੇ
ਹਾਂ ਓ ਕੈੰਦਾ ਵੀ ਕ੍ਰਿਸ਼ ਜੀ ਦਾ ਅਸ਼ੀਰਵਾਦ ਲੇ ਆਈਏ। ਵੀ ਏ ਚੰਚਲ ਨੇ ਕਿਤੇ ਓਥੇ ਰਸਤੇ ਦੀ ਕੋਈ ਪੰਗਾ ਨਾ ਪੈ ਜਵੇ।
ਆ, ਹਾਂ ਓਹੀ ਹੈ, ਕੀ ਗੱਲ
ਏ ਤਾਂ ਅਪਾਂ ਛੋਟੀਆ ਗੱਲਾ ਦੇ ਵਿੱਚ ਚ ਅਪਾ ਪੂਰਾ ਨੀ ਕੱਰ ਸਕਦੇ, ਜਿਨਾ ਅਪਾ ਓਥੇ ਪ੍ਰਭੂ ਦੇ ਦਰਸ਼ਨ
ਅੱਛਾ। ਹਾਂ ਜੇ ਵਿੱਚ ਫੋਨ ਆਉਂਦਾ ਹੋਵੇ ਕੋਈ ਤਾਂ ਫੇਰ, ਚੱਕ ਸਕਦੇ ਕੇ ਨਹੀਂ।
ਉਹੀ ਤਾਂ ਗੱਲ ਹੈ।
ਉਹ ਤਾਂ ਹੁਣ ਬ ਵੱਜੀ ਜਾਂਦਾ ਸੀ ਬੰਦ ਹੋ ਗਿਆ, ਤੇ ਕੋਈ ਗੱਲ ਨੀ। ਅਸੇ ਵੀ ਸੱਤ ਮਿੰਟ ਅੱਠ ਹੋ ਗਏ। ਉਹੀ ਸੀਗਾ ਦੁੱਧ ਲਿਆਉਣ ਵਾਸਤੇ।
ਆਇਆ ਸੀ ਫੋਨ।
ਹਾਂ ਮੈਂ ਫੇਰ ਚੱਕਿਆ ਨੀ ਨਾ ਗੱਲ ਚਾਲ ਰਹੀ ਸੀਗੀ ਆਪੇ
ਅੱਛਾ-ਅੱਛਾ, ਅੱਛਾ-ਅੱਛਾ। ਉਹਨਾਂ ਨੇ ਲਿਆਉਣਾ ਸੀ?
ਹੈਂ, ਹੈਲੋ।
ਉਹਨਾਂ ਨੇ ਲਿਆਣਾ ਸੀ ਦੁੱਧ?
ਲੈ ਆਏ ਹੋਣਗੇ ਉਹ, ਜੇ ਕਿਉਂਕਿ ਜੇ ਆਪਾ ਲਿਆਣਾ ਆਉਂਦਾ ਤਾਂ ਫੇਰ ਉਹ, ਪਹਿਲਾਂ ਕੋਲ ਆ ਜਾਣੀ ਸੀਗੀ ਉਹਨਾਂ ਦੀ, ਵੀ ਲੈ ਆਏ ਫੇਰ ਅੱਜ ਉਹ ਲੈ ਆਏ ਹੋਣਗੇ।
ਚਲੋ ਆਏਗਾ ਬੱਚਾ ਫੇਰ ਉਹ ਲਿਆ ਆਉਗਾ।
ਹਾਂ ਹੁਣ ਸੱਤ ਵੱਜ ਗੇ ਨਾ ਤਾਂ ਹੀ ਕਰ ਰਹੇ ਹੋਣੇ ਵੀ ਲੈ ਜਾਓ ਆ ਕੇ।
ਹੂੰ।
ਹੂੰ ਕਮ ਤੇ ਮੈਂ ਕਰ ਲੂੰਗੀ ਬਹਿ ਕੇ ਉਹਨਾਂ ਨੂੰ ਦੇਖੋ।
ਹਾ। ਆ ਕਾਲ ਤੋਂ ਬਾਅਦ ਕਰਦਾ, ਇਸ ਤੋਂ ਬਾਅਦ ਕਰ ਲਿਓ।
ਹਾਂ- ਹਾਂ ਕਰੋ-ਕਰੋ, ਦੁਧ ਦਾ ਹੀ ਕਹਿਣਾ ਹੋਣਾ ਇਹਨਾਂ ਨੇ।
ਹੂੰ। ਹੋਰ ਨਵੀ ਤਾਜੀ?
ਬਸ ਠੀਕ- ਠਾਕ ਜਦੋਂ ਨੈਣਾ ਦੇਵੀ ਗਏ ਸੀ।
ਤਾ, ਮੀਂਹ ਪੈ ਗਿਆ।
ਹਾਂ, ਮੀਂਹ ਤਾਂ ਬਹੋਤ ਪਿਆ ਵਾ।
ਪੌੜੀ ਤੇ ਚੜ ਕੇ ਉੱਪਰ ਕਰਨਾ ਪੈਣਾ ਟਿੱਪ- ਟਿੱਪ ਚੋਈ-
ਹਲੇ ਗਏ ਨੀ ਤੁਸੀਂ, ਨਾਲੇ ਕਹਿ ਰਹੇ ਸੀ ਜਾਊਂਗਾ ਮੈਂ।
ਜਾਊਂਗਾ ਹੁਣ ਬਸ ਬੀਚ ਆਊਗਾ ਥੋੜੀ ਕੰਗਾਨਣਾ ਗਾ।
ਅੱਛਾ- ਅੱਛਾ ਠੀਕ ਏ-ਠੀਕ ਏ ਹੂ। ਹੋਰ? ਉਹ ਤਾਂ ਨੈਣਾਂ ਦੇਵੀ ਵੀ ਉਹ, ਚੱਲ ਰਿਹਾ ਹੋਣਾ ਸਾਰਾ।
ਬਸ ਹੁਣ ਚੱਲੇ ਸਟਾਰਟ ਹੋ ਜਾਣੇ ਮਾਤਾ ਰਾਣੀ ਦੇ।
ਹਾਂ ਸਾਵਨ ਚ ਹੋਣਗੇ।
ਹਾਂ ਹੁਣ ਸਾਵਨ ਦੇ ਚਾਲੇ ਆ ਜਾਣੇ ਆ, ਤੇ ਲੋਕਾਂ ਨੇ ਸਾਈਕਲਾਂ 'ਤੇ ਜਾਏ ਕਰਨਾ ਰਸਤੇ 'ਚ ਲੰਗਰ ਲੱਗੇਗਾ ਕਰਨਗੇ ਲੋਕ ਕਿਵੇ ਤੁਰ ਕੇ ਜਾਣਗੇ ਮਾਤਾ ਰਾਣੀ ਦੇ ਮੱਥਾ ਟੇਕਣ।
ਹਾਂ ਲੰਗਰ ਤਾਂ ਬੋਤ ਲੱਗਦੇ, ਭੀੜ ਵੀ ਬਹੋਤ ਹੁੰਦੀ ਬਹੋਤ ਜ਼ਿਆਦਾ। ਉਹੀ ਤਾਂ ਹੈ, ਅਸੀਂ ਵੀ ਗਏ ਸੀ ਇੱਕ ਵਾਰੀ ਛੋਟੇ ਹੁੰਦੇ। ਤੁਰ ਕੇ ਚਿੰਤਪੂਰੁਰਨੀ ਹਾਏ ਸੀ ਚਿੰਤਪੁਰਨੀ। ਗਏ ਸੀਗੇ ਘਰ ਤੋਂ ਤੁਰ ਕੇ ਗਏ ਸੀ ਉਦੋਂ ਅਸੀਂ।
ਹਾਂ।
ਸਾਨੂੰ ਮੈਨੂੰ ਲੱਗਦਾ ਹਫ਼ਤਾ ਪੂਰਾ ਲੱਗ ਗਿਆ ਸੀ ਸ਼ਾਇਦ ਜਾਂਦਿਆਂ ਨੂੰ। ਜਾਂਦੇ-ਜਾਂਦੇ, ਚਾ ਤੇਨ-ਚਾਰ ਦੇਨ ਤਾਂ ਲੱਗ ਈ ਗਏ ਸੀ। ਮੈਨੂੰ ਲੱਗਦਾ, ਹਾਂ ਤੇਨ-ਚਾਰ ਦੇਨ ਕੇਉਂਕਿ ਪੈਲਾਂ ਪੈਲਾ ਸਟੋਪੇਜ ਸੀਗਾ ਜੇੜਾ ਅਸੀਂ ਰਾਤ ਨੂੰ ਰੁਕੇ, ਓ ਅਸੀਂ ਫਗਵਾੜੇ ਰੁਕੇ ਸੀਗੇ ਰਾਤ ਨੂੰ। ਪੈਲੀ ਰਾਤ, ਏਸੀਂ ਸਵੇਰੇ ਸਾਜਰੇ ਘਰੋਂ ਤੁਰ ਪਏ ਸੀਗੇ, ਚੈ ਪੰਜ ਵਜੇ ਖਨੀ ਚਾਰ ਵਜੇ, ਸਵੇਰੇ ਸਾਜਰੇ ਘਰੋਂ ਤੁਰ ਪਏ ਸੀਗੇ ਸਾਰੇ ਜਾਣੇ ਅਸੀ ਕੀਨਾ
ਓ ਫੇਰ ਸਜਰੇ ਤੁਰ ਕੇ ਆਏ ਓਨਾ ਨਾ ਵੀ ਟਾਈਮ ਸੇਰ ਪੌਂ ਜਾਗੇ। ਪਰ ਓ ਤਾਂ ਰਸਤੇ ਦੇ ਵਿੱਚ ਬਹੋਤ ਹੁੰਦਾ ਸੀਸਟਮ ਸਾਰਾ ਓਨਾਂ ਨੇ ਕੀਤਾ ਹੁੰਦਾ ਰੋ ਰੋਟੀ ਦਾ, ਪ੍ਰਸ਼ਾਦੇ ਦਾ, ਰੈਸਟ ਦਾ, ਸਾਰਾ ਹੁੰਦਾ ਆ।
ਨਾ ਨੇ ਸੀ ਕੁਛ ਵੀ ਕਰੇਆ ਸੀਸਟਮ ਰਸਤੇ ਚ। ਅਸੀ ਤਾਂ ਸੀਰਫ਼ ਏਥੋਂ ਗਏ ਸੀ, ਹਾਂ ਜੀਨਾਂ ਨੇ ਲਾਂਦੇ ਆ ਓਨਾਂ ਨੇ ਕਰੇਆ ਹੁੰਦਾ। ਪਰ ਜੇੜੇ ਏਥੇ ਵੇਚ ਚੀਂਤਪੁਰਨੀ ਜਾਣ ਲੱਗੇ ਜੇੜੇ ਲੰਗਰ ਲੱਗਦੇ ਆ ਨਾ ਜਾਦਾਤਰ ਸਟਾਰਟੀਂਗ ਹੁੰਦੇ ਆ ਉਹ ਹਛੇਆਰਪੁਰ ਤੋਂ ਸਟਾਟ ਹੁੰਦੇ ਆ।
ਅੱਛਾ-ਅੱਛਾ, ਆਪਣੇ ਤਾਂ ਏਥੋਂ ਹੋ ਜਾਦੇ ਨੇ।
ਫੇਰ ਤਾਂ ਕਾਫ਼ੀ ਦੂਰ ਪੈ ਜਾਂਦਾ ਲੁਦੇਆਣੇ ਤੋਂ ਚੀਂਤਪੁਰਨੀ ਕੀਡੀ ਦੂਰ ਪੈ ਜਾਂਦਾ। ਲੱਗੇ ਹੁੰਦੇ ਵੀਚ ਟਾਂਵੇ ਟੱਲੇ ਕੀਤੇ-ਕੀਤੇ ਕੋਈ-ਕੋਈ ਲੰਗਰ ਲੱਗ ਜਾਂਦਾ ਵੀ ਜੀਵੇਂ ਪੱਕਾ ਨੀ ਹੈਗਾ ਵੀ ਸਾਰੇ ਏਥੇ ਲੱਗੇ ਹੀ ਲੱਗੇ ਹੋਏ ਆ ਟਾਂਵੇ ਟੱਲੇ ਲੱਗੇ ਹੁੰਦੇ ਆ।
ਏ ਤਾਂ ਹੈ।
ਹਾਂ ਫੇਰ ਅਸੀਂ ਫਗਵਾੜੇ ਪੈਲੀ ਰਾਤ ਤੋਂ ਰੁਕੇ ਸੀ ਓਥੇ ਹਨੂੰਮਾਨ ਮੰਦ ਸੀਗਾ, ਠੀਕ ਏ ਜੀ।
ਓਕੇ-ਓਕੇ।
ਹੂੰ, ਠੀਕ ਆ।